ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹੈਲੋ
ਹਾਂਜੀ,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
ਹੋਰ ਦੱਸੋ ਕਿਵੇਂ ਔਂ?
ਬਸ ਵਧੀਆ ਤੁਸੀਂ ਦੱਸੋ।
ਵਧੀਆ-ਵਧੀਆ ਕੀ ਕਰਦੇ ਪਏ ਹੋ
ਬਸ ਕੁਛ ਨਹੀ ਬੈਠਾ ਸੀ ਅਸੀ ਤੁਸੀ ਵੀ ਦਸੋ ਕਿ ਬੈਠੇ ਹੋ
ਬਸ ਬੈਠੇ ਹਾਂ ਅਸੀਂ ਵੀ
ਅੱਛਾ ਹੋਰ ਸੁਣਾਓ ਘਰ ਪਰਿਵਾਰ ਸਬ ਕਿੱਦਾਂ
ਸਭ ਵਧੀਆ ਨੇਂ, ਜੀ ਤੁਸੀਂ ਸੁਣਾਓ।
ਬਸ ਸੇ ਅਤਵੀ ਸਭ ਵਧੀਆ ਮੈਂ
ਹੋਰ ਤੁਸੀਂ ਦੱਸੋ ਵੈਸੇ ਬਾਹਰ ਦਾ ਖਾਣਾ ਜ਼ਿਆਦਾ ਪਸੰਦ ਕਰਦੇ ਹੋ ਕੇ ਘਰ ਦਾ
ਨਹੀਂ ਮੈਂ ਤਾਂ ਜ਼ਿਆਦਾ ਘਰ ਦਾ ਖਾਣਾ ਪਸੰਦ ਕਰਦੀ ਹਾਂ ਬਾਹਰ ਤਾਂ ਮੈਂ ਬਹੁਤ ਘੱਟ ਖਾਂਦੀ ਹੋ ਵੀ ਇਕ ਤਾਂ ਮੈਨੂੰ ਸਵਾਦ ਨੀ ਲੱਗਦਾ ਦੂਜਾ ਸਪੰਗਸ ਹੋ ਕੇ ਆਉਂਦਾ
ਹਾਂਜੀ ਇਹ ਤਾਂ ਹੈ
ਹਾਂਜੀ
ਵੈਸੇ ਤਾਂ ਦੇਖਿਆ ਜਾਵੇ ਅੱਜ ਕੱਲ ਦੇ ਬੱਚੇ ਜੀ ਵੱਡੇ ਸਭ ਬਾਹਰ ਦਾ ਹੀ ਖਾਣਾ ਜ਼ਿਆਦਾ ਪਸੰਦ ਕਰਦੇ ਹਨਾ
ਹਾਂਜੀ-ਹਾਂਜੀ ਬਸ ਕੀ ਕਹਿ ਸਕਦੇ ਹਾਂ ਉਹ ਲੋਕਾਂ ਦਾ ਆਪਣਾ-ਆਪਣਾ ਮੂੰਹ ਦਾ ਸਵਾਦ ਹੁੰਦਾ ਨਾ ਪਤਾ ਨੀ ਨਾ ਉਹਨੂੰ ਉਹਨਾਂ ਨੂੰ ਪਤਾ ਨੀ ਨਾ ਕਿੰਨੀ ਬਿਮਾਰੀਆਂ ਆਉਂਦੀਆਂ ਉਹਦੇ ਵਿੱਚ
ਹਾਂਜੀ-ਹਾਂਜੀ ਕਿਉਂਕਿ ਦੇਖੋ ਵੈਸੇ ਤਾਂ ਜੇ ਉਹਨਾਂ ਨੇ ਮਸਾਲੇ ਐਵੇਂ ਦੇ ਪਾਏ ਹੁੰਦੇ ਕਿ ਬੰਦਾ ਖੁਦਮ ਖੁੱਦ ਉਹਨਾਂ ਵੱਲ ਖਿੱਚ ਖਿੱਚਿਆ ਉਹ ਚੀਜ਼ਾਂ ਵੱਲ
ਹਾਂਜੀ।
ਅੱਗੇ ਦੇਖੋ ਖਾਣ ਪੀਣ ਦਾ ਹਨਾ ਬਿਮਾਰੀਆਂ ਵੀ ਲੱਗਦੀਆਂ ਨੇ ਬੰਦੇ ਦੇ ਮਤਲਬ ਕਿ ਪਾਚਨ ਸ਼ਕਤੀ ਵਿੱਚ ਕਿੰਨਾ ਬਦਲਾਵ ਆਉਂਦਾ ਹਰੇਕ ਚੀਜ਼ ਨੂੰ ਉਹੋ ਪਹਿਲਾਂ ਵਾਂਗੂੰ ਬਚਾ ਨੀ ਸਕਦਾ ਵਾ
ਹੂ ਹਾਂਜੀ, ਹਾਂਜੀ ਇਹ ਤਾਂ ਹੈ।
ਹੋਰ ਤੁਸੀਂ ਦੱਸੋ?
ਬਸ ਮੇ ਸੁਤੀ ਹਾ ਰਾਊਂਡ ਕੀ ਕੀਤੇ ਹੋ।
ਹਾਂਜੀ।
ਮੈਂ ਕਿਹਾ ਤੁਸੀਂ ਸੁਣਾਓ ਕੀ ਕਰ ਦੇ ਹੋ।
ਬਸ ਕੁਛ ਨਹੀਂ ਅਸੀਂ ਤਾਂ ਦੇਖਦੇ ਪਏ ਸੀ ਅੱਜ ਬਜ਼ਾਰ ਜਾਣ ਬਾਰੇ
ਅੱਛਾ।
ਹਾਂਜੀ
ਹੋਰ।
ਹੋਰ ਬਸ ਗਰਮੀ ਬਹੁਤ
ਹਾਂ ਨਹੀਂ ਸਾਡੇ ਉਦ ਦਾ ਮੌਸਮ ਅੱਛਾ ਆ ਮੀਂਹ ਆ ਬਸ
ਤੁਹਾਡੇ ਤਾਂ ਬੜੀ ਤੇਜ਼ ਗਰਮੀ ਰਾਤ ਨੂੰ ਬੜੀ ਤੇਜ਼ ਸੀ ਆ ਸਵੇਰੇ, ਸਵੇਰੇ ਉਠ ਉੱਠਣ ਸਾਰ ਸੱਤ ਅੱਠ ਵਜੇ ਬੜੀ ਗਰਮੀ ਤੇਜ਼ ਸੀ।
ਅੱਛਾ ਨਹੀਂ ਸਾਡੇ ਤੇ ਮੌਸਮ ਬਹੁਤ ਅੱਛਾ ਹੈ।
ਅੱਛਾ, ਅੱਛਾ
ਹਾਂਜੀ।
ਹੁਣ ਦੇਖੋ ਵੈਸੇ ਮਹਿੰਗਾਈ ਕਿੰਨੀ ਵੱਧ ਗਈ ਹੈਨਾ।
ਹਾਂ ਉਹ ਤਾਂ ਹੈ।
ਮਹਿੰਗਈ ਕਰਕੇ ਤਾਂ ਕੰਮ ਦੇ ਸਾਧਨ ਦੇ ਵੈਸੇ ਵੀ ਘੱਟਦੇ ਜਾਂਦੇ ਹੈਗੇ ਨਾ, ਮਹਿੰਗਾਈ ਉਨੀ ਜ਼ਿਆਦਾ ਵੱਦੀ ਜਾਂਦੀ ਹੈਗੀ।
ਹਾਂਜੀ, ਹਾਂਜੀ ਬਿਲਕੁਲ ਸਹੀ ਕਹਿ ਰਿਹਾ ਹੋ ਕੰਮ ਕਾਰ ਹੈਨੀ। ਚੀਜ਼ ਇੰਨੀ ਮਹਿੰਗੀ ਹੋ ਰੱਖੀ ਹੈ ਹਨਾ ਬੰਦਾ ਖਰੀਦ ਆਂ ਵੀ ਦਸ ਵਾਰੀ ਸੋਚਦਾ ਪਹਿਲੇ
ਹਾਂਜੀ, ਹਾਂਜੀ ਇਹ ਤਾਂ ਹੀ ਹੈ।
ਹਾਂਜੀ।
ਬਾਕੀ ਦੇਖੋ ਵੈਸੇ ਵੀ, ਮਸ਼ੀਨਾਂ ਕਿੰਨੀਆਂ ਆ ਗਈਆਂ। ਕੰਮ ਦੇ ਸਾਧਨ ਤਾਂ, ਬਹੁਤ ਘੱਟ ਗਏ ਨੇ, ਅੱਜ ਕੱਲ ਤਾਂ
ਹਾਂ, ਬਿਲਕੁਲ- ਬਿਲਕੁਲ, ਸਹੀ ਕੇ ਰਹੇ ਹੋ।
ਹਾਂਜੀ।
ਮੈਂ ਕਿਹਾ, ਬਿਲਕੁਲ ਸਹੀ, ਕਹਿ ਰਹੇ ਹੋ।
ਹਾਂਜੀ, ਕਿਉਂਕਿ ਦੇਖੋ, ਹਰੇਕ ਚੀਜ਼ ਨੂੰ। ਹਰੇਕ ਕੰਮ ਨੂੰ ਕਰਨ ਲਈ। ਅੱਜ ਕੱਲ, ਮਸ਼ੀਨਾਂ ਆ ਗਈਆਂ। ਵੱਡੀਆਂ-ਵੱਡੀਆਂ। ਜਿਹਦੇ ਕਰਕੇ, ਰੁਜ਼ਗਾਰ ਬਹੁਤ ਘੱਟ ਗਿਆ ਵਾ।
ਅੱਛਾ। ਹਾਂਜੀ- ਹਾਂਜੀ, ਬਿਲਕੁਲ ਸਹੀ ਕਰ ਰਹੇ ਹੋ। ਸਹੀ ਗਲ ਹੈ। ਜਿੱਥੇ ਇਨਸਾਨ ਕੰਮ ਕਰਦਾ ਸੀ। ਉੱਥੇ ਮਸ਼ੀਨਾਂ ਨੇ, ਲੈ ਲਿਆ। ਅੱਛਾ ਫੇਰ, ਇਨਸਾਨਾਂ ਨੂੰ ਫਾਇਦਾ ਵੀ ਤਾਂ ਕਿੰਨਾ ਕ, ਦੇਔ ਕਿੰਨਾ ਸੌਖਾ ਕੰਮ, ਹੋ ਗਿਆ ਇਹਨਾਂ ਵਾਸਤੇ ਹਨਾ।
ਹਾਂਜੀ, ਇਹ ਤਾਂ ਹੈ।
ਪਰ ਅ ਦੇਖਿਆ ਜਾਵੇ ਤਾਂ, ਜਿਵੇਂ ਮਤਲਬ ਕਿ ਫਸਲਾਂ ਮਸ਼ੀਨਾਂ ਰਾਹੀਂ ਆਪਾਂ, ਉਗਾਉਂਦੇ ਹਾਂ ਨਾ। ਪਰ ਉਹ ਫਸਲ, ਉਨੀ ਵਧੀਆ ਨੀ ਹੁੰਦੀ। ਜਿੰਨੀ ਵਧੀਆ ਆਪਾਂ ਖੁੱਦ, ਮਤਲਬ ਕਿ ਉਗਾਉਂਦੇ ਸੀਗੇ ਪਹਿਲਾਂ।
ਹਖੰ। ਔ ਹੋ, ਦਸ ਐਵੀ ਹੀ ਹੈ।
ਅੱਜ ਕੱਲ ਤਾਂ ਦੇਖੋ ਤੁਹਾਨੂੰ ਪਤਾ, ਹਰ ਇਕ ਚੀਜ਼ ਨੂੰ, ਹਰੇਕ ਕੰਮ ਨੂੰ ਕਰਨ ਵਾਸਤੇ। ਹਰ ਇਕ ਤਰਾਂ, ਦੀ ਮਸ਼ੀਨ ਆ ਚੁੱਕੀ ਹੈਗੀ। ਜਿਹਦੇ ਵਿੱਚ ਮਤਲਬ ਕਿ, ਆਪਾਂ ਨੂੰ ਏਨੀ ਜ਼ਰੂਰਤ ਨਹੀ ਪੈਂਦੀ, ਖੁਦ ਕੰਮ ਕਰਨ ਦੀ।
ਅੱਛਾ, ਹਾ।
ਹੋਰ ਦੱਸੋ?
ਬਸ ਲੈਟੇ ਰਹੋ। ਸੁਸਤੀ ਦੇ ਦਿਨ ਹੋ ਗਏ ਨੇ। ਬੜੇ
ਹਾਂਜੀ।
ਮੈਂ ਕਿਹਾ, ਬਹੁਤ ਸੁਸਤੀ, ਵਾਲੇ ਦਿਨ ਹੋਈ।
ਹਾਂਜੀ-ਹਾਂਜੀ ਇਹ ਤਾ ਹੈ।
ਇਹ ਵੈਸੇ ਦੇਖੋ, ਜਿਵੇਂ ਕਿ ਬਾਹਰ, ਮੌਸਮ ਸਿੱਲਾ ਜਿਹਾ, ਹੋ ਜਾਂਦਾ ਨਾ ਕਈ ਵਾਰ। ਉਹਦੇ ਨਾਲ ਫੇਰ, ਅੰਦਰ ਜਿਵੇਂ ਪੱਖੇ, ਕੂਲਰ ਵਗੈਰਾ ਲਗਾਉਂਦੇ ਆ ਨਾ। ਫੇਰ ਉਹ ਸਿੱਲੀ ਜਿਹੀ ਉਹਦੇ ਨਾਲ ਦੇਖੋ, ਨਾਲੇ ਤਾਂ ਪਿੰਡਾਂ, ਚਿਪ-ਚਿਪ ਜਿਹਾ ਕਰਨ ਲੱਗ ਜਾਂਦਾ।
ਹਾਂ- ਹਾਂ, ਸਹੀ ਗੱਲ ਏ। ਕੁੱਛ ਰੋਟੀ-ਰੋਟੀ, ਖਾ ਲਓ ਨਾ। ਉਤੈ ਦੀ ਦਹੀ ਵਗੈਰਾ ਵੱਧਦੀ ਹੋਏ। ਤੇ ਉਹ ਗਰਮੀ ਦਾ ਮੌਸਮ ਵੇਂ। ਉਤੋ ਤੁਹਾਨੂੰ ਪਤਾ ਪੱਖੇ ਥੱਲੇ, ਲੇਟਣ ਦੀ ਦੇਰ ਏ। ਨਿੰਦਰ ਆਉਣੀ, ਸ਼ੁਰੂ ਹੋ ਜਾਂਦੀ। ਬਸ ਉਹੀ ਹੋਇਆ। ਮੈਂ, ਹੁਣ ਰੋਟੀ- ਰੋਟੀ, ਖਾਧੀ ਸੀ। ਤੇ ਲੇਟੀ ਆ ਬਸ, ਐਵੇਂ ਨੀਂਦਰ ਆਈ ਤੇ, ਬ ਸੋ ਜਾਓ ਏਵੇ ਦਿਲ ਕਰਦਾ ਪਿਆ ਹੇਗ। ਹਾਂਜੀ।
ਲੇਜਾ ਦੇਖੋ ਮੌਸਮ ਵੀ, ਇੱਕ ਤਾਂ ਹਨਾ, ਉਹ ਜ ਇੱਕ ਟਾਈਮ ਵੀ, ਸੌਣ ਵਾਲਾ ਹੋਇਆ ਪਿਆ ਹੈਗਾ।
ਹਾਂ, ਬਿਲਕੁੱਲ-ਬਿਲਕੁੱਲ।
ਇਸ ਟਾਈਮ ਚ ਤਾਂ, ਸਾਰੇ ਹੀ ਸੁਣਦੇ ਨੇ। ਮਤਲਬ ਕਈ ਹੁੰਦੇ ਨੇ, ਜਿਹੜੇ ਕੰਮਾਂ ਕਾਰਦੇ ਜਾਂਦੇ ਨੇ। ਚਲੋ ਸੋਹਣ ਦਾ, ਟਾਈਮ ਨਹੀਂ ਵੀ ਮਿਲਦਾ। ਕੱਲਿਆਂ ਨੂੰ ਤਾਂ, ਦੇਖੋ ਨੀਂਦ ਹੀ ਆਉਂਦੀਉਂ।
ਹਾਂ।
ਜੇ ਬੰਦਾ, ਕੰਮ- ਕਾਰ, ਕਰਦਾ ਰਹੇ ਨਾ। ਫੇਰ ਸੁਸਤੀ ਨੀ ਚੜਦੀ। ਇੰਨੀ।
ਹਾਂ ਏਤਾਂ ਹੈ।
ਹੋਰ ਦੱਸੋ।?
ਹੂੰ, ਉਂ ਮੈਨੂੰ ਲੱਗਦਾ ਤੁਹਾਨੂੰ ਨੀਂਦ ਆ ਰਹੀ ਆ, ਨਾ?
ਬਸ, ਹੁਣ ਸੋਵਾਂਗੀ ਤੁਹਾਡੇ ਨਾਲ ਗੱਲ ਕਰਲਾ ਥੋੜੀ। ਤੁਹਾਡਾ ਵੀ, ਬਹੁਤ ਟਾਇਮ ਬਾਦ ਫ਼ੋਨ ਆਇਆ।
ਬਸ ਵੈਸੇ, ਅੱਜ ਮੌਸਮ ਵੀ ਦੇਖੋ, ਸਿੱਲਾ ਜਾ ਰੈਣਾ। ਤਾਂ ਕਰਕੇ। ਕੇ, ਹੋ ਜਾਂਦਾ ਕਈ ਵਾਰ।
ਹਾਂ-ਹਾਂ ਕੁਝ, ਓਂਝ ਵੀ ਪਤਾ ਕੀ ਹੈ, ਬੰਦਾ ਹੋਨ ਕੰਮ ਕਰਨ ਹਾਏ, ਕੰਮ ਹੁੰਦੇ ਨੀ ਬੰਦਾ ਥੋੜਾ-ਬਹੁਤਾ ਕੰਮ ਕਰ ਲਏ ਨਾ ਬੰਦਾ ਐਵੇਂ ਥੱਕ ਜਾਂਦਾ, ਪੂਰਾ।
ਹਾਂਜੀ-ਹਾਂਜੀ ਇਹ ਤੇ ਹੈ।
ਹਾਂ, ਅ
ਅੱਜ-ਕੱਲ ਦੇਖੋ ਵੈਸੇ ਵੀ, ਪਹਿਲਾਂ ਵਧੀਆ ਖੁਰਾਕਾਂ ਹੁੰਦੀਆਂ ਸੀ, ਹੇਨਾ ਵਧੀਆ ਲੋਕ ਕਿੰਨਾ-ਕਿੰਨਾ ਟਾਈਮ ਤੱਕ ਕੰਮ ਕਰੀ ਜਾਂਦੇ ਸੀ, ਸਾਰਾ-ਸਾਰਾ ਦਿਨ ਤੱਕ। ਉਹ ਤਾਂ ਵੀ, ਬਹੁਤ ਘੱਟ ਥੱਕਦੇ ਸੀ। ਪਰ ਅੱਜ-ਕੱਲ ਤੇ ਤੁਹਾਨੂੰ ਪਤਾ ਹੀ ਹੈ ਲੋਕਾਂ ਦਾ। ਥੋੜ੍ਹਾ ਜਿਹਾ ਕੰਮ ਕੀਤਾ ਜੀ ਚਲੋ ਜੀ, ਪੈਜੋ। ਥੋੜਾ ਜਿਹਾ ਕੰਮ ਕਰ ਲਇਆ, ਚਲੋ ਜੀ ਥਾੱਕ ਗਏ। ਕਿ ਅੱਜ-ਕੱਲ, ਖਾਣਾ-ਪੀਣਾ ਵੀ ਸਹੀ ਨੀ ਹੈਗਾ ਨਾ।
ਹਾਂ, ਸਹੀ ਗੱਲ ਬਸ ਖੁਰਾਕਾ ਹੈਨੀ, ਅੱਜ-ਕੱਲ ਦਾ ਟਾਈਮ ਵਿੱਚ, ਅੱਗੇ ਟਾਇਮ'ਚ ਖੁਰਾਕ ਸੀ ਲੋਕਾਂ ਦੀਆਂ ਇੰਨਾ-ਇੰਨਾ ਕੰਮ ਕਰ ਲੀਂਦੇ ਸੀ ਤਾਂ ਨੀ ਥੱਕਦੇ ਸੀ, ਅਸੀਂ ਹੁਣ ਥੋੜ੍ਹਾ-ਬਹੁਤ ਤਾਂ ਕੰਮ ਕਰ ਲਈਏ ਐਵੇਂ ਥੱਕ ਜਾਂਨੇ ਜਿਵੇਂ ਪਤਾ ਨੀ, ਕਿੰਨੇ ਹੀ ਕੰਮ ਕੀਤੇ, ਕਿੰਨੇ ਦਿਨਾਂ ਦਾ ਹੀ ਕੰਮ ਕੀਤਾ ਅਸੀਂ। ਹਾਂ
ਹਾਂਜੀ-ਹਾਂਜੀ, ਇਹ ਤਾ ਹੈ।
ਹਾਂਜੀ।
ਪਰ ਫਿਰ ਵੀ ਦੇਖੋ, ਪਹਿਲਾਂ ਨਾਲੋਂ ਬਹੁਤ ਚੀਜ਼ਾਂ ਬਦਲ ਚੁੱਕੀਆਂ ਨ, ਅੱਜ।
ਹਾਂਜੀ, ਹਾਂ ਬਹੁਤ ਜ਼ਿਆਦਾ।
ਹਾਂਜੀ-ਹਾਂਜੀ।
ਸਹੀ ਗੱਲ ਏ, ਪਹਿਲਾ ਸਭ ਐਵੇਂ ਖੁਰਾਕਾਂ ਖਾਂਦੇ ਸੀ, ਵਧੀਆ ਬਦਾਮ, ਕਾ ਜੁ ਹੈ ਨਾ, ਸਵੇਰੇ ਉੱਠਦਿਆਂ ਨੂੰ ਖਾਣੇ, ਅੱਜ-ਕੱਲ ਕਿੱਥੇ ਸਭ ਸਵੇਰੇ ਹੀ ਸ਼ੁਰੂ ਹੋ ਜਾਂਦੇਨ ਮੈਗੀ ਖਾਣੀ, ਚਾਉਮੀਨ ਖਾਣੇ, ਪਾਸਤਾ ਖਾਣਾ ਹਨਾ ਸਵੇਰੇ-ਸਵੇਰੇ, ਔਰ, ਫਿਰ ਕਿੱਥੇ ਜਾਨ ਰਹਿਣੀ ਸਰੀਰਾਂ 'ਚ।
ਹਾਂਜੀ।
ਹਾਂ, ਅੱਜ-ਕੱਲ ਤਾ ਦੇਖੋ ਨਿੱਕੇ-ਨਿੱਕੇ ਬੱਚਿਆਂ ਨੂੰ ਕਿਵੇਂ ਹੋਈ ਆਦੀਆਂ ਨਾ ਬਿਮਾਰੀਆਂ, ਕੋਈ ਨਾ ਕੋਈ ਬਿਮਾਰੀਆਂ। ਸਭ ਫਾਸਟ-ਫੂਡ ਖਾਣ ਨਾਲ ਹੋਈਆਂ ਨੇ, ਦੇਖੋ ਹਨਾ।
ਹਾਂਜੀ।
ਹਾਂਜੀ।
ਵਾਕਈ ਦੇਖੋ, ਪਹਿਲਾਂ ਦੇ ਜਮਾਨ, ਪਹਿਲਾਂ ਦੇ ਲੋਕ ਤਾਂ ਕਿੰਨਾ, ਕਿੰਨੀ ਦੂਰ ਤੱਕ ਤੁਰਕੇ ਚਲੇ ਜਾਂਦੇ ਸੀ ਨਾ, ਪੈਦਲ ਹੀ।
ਹੂੰ
ਜੋ ਕਿ ਦੋ-ਤਿੰਨ ਕਿਲੋਮੀਟਰ ਵਾਟ ਜਾਣਾ ਹੁੰਦਾ ਸੀ, ਅੱਜ-ਕੱਲ ਨਾ ਲੋਕਾਂ ਤੋਂ ਤੁਰਿਆ ਵੀ ਨੀ ਜਾਂਦਾ ਇੰਨਾ।
ਹਾਂ, ਬਿਲਕੁਲ ਸਾਨੂੰ ਲਾਲੋ, ਆਪਾਂ ਕਿੱਥੇ ਬਾਜ਼ਾਰ ਜਾਂਦੇ ਸੀ‌ ਨਾ, ਮੰਮੀ ਤੇ ਮੈਂ, ਤੇ ਅਸੀ ਐਣ ਪੈਦਲ ਜਾਂਦੇ ਹੁੰਦੇ ਸੀ, ਹੁਨ ਇੱਥੇ ਮੋੜ ਤੀਕਣ ਜਾਣਾ ਹੋਏ, ਤਾਂ ਐਕਟੀਵਾ ਚੋੱਕ ਲੈਂਨੇ ਹਾਂ। ਪੈਦਲ ‌ਜਾਂਦਿਆ ਤਾਂ ਮੌਤ ‌ਪੈਂਦੀ ਹੈ, ਸਾਨੂੰ।
ਹਾਂਜੀ-ਹਾਂਜੀ, ਆ ਸਾਰਿਆਂ ਨਾਲ ਹੀ ਐਵੇਂ ਹੋਰਿਆ। ਕਿ, ਅੱਜ-ਕੱਲ ਦੇਖੋ, ਇਹਨਾਂ ਵਧੀਆ ਚੀਜ਼ਾਂ ਨਹੀਂ ਨਾ ਆ ਰਹੀਆਂ, ਜੋ ਆਪਾਂ ਖਾ ਰਹੇ ਹਾਂ। ਪਹਿਲਾਂ ਸਭ ਕੁੱਛ ਵਧ ਵਧੀਆ ਹੁੰਦਾ ਸੀਗਾ, ਪਹਿਲਾਂ ਆਪਣੇ ਸਰੀਰ ਨੂੰ ਤਾਕਤ ਮਿਲਦੀ ਸੀ, ਹਰੇਕ ਕੰਮ ਦੀ, ਕੋਈ ਵੀ ਚੀਜ਼ ਖਾਣ ਨਾਲ, ਪਰ ਹੁਣ ਤਾਂ ਤੁਹਾਨੂੰ ਪਤ ਏਹੀ ਹੈਗਾ, ਹੁਣ ਤੋਂ ਓਵੇਂ ਦੀਆਂ ਚੀਜ਼ਾਂ ਹੀ ਵੀ ਹੈਗੀਆਂ ਵ ਹਰੇਕ ਚੀਜ਼ ਤਾਂ ਦੇਖੋ ਕੈਮੀਕਲ ਪਾ ਰਹੇ ਨੇ ਹਰੇਕ
ਹਾਂ ਬਸ ਹੀ ਮਿਲਾਵਟ ਕਰਨ ਹਰਗ ਚੀਜ਼ਾਂ ਚ ਕਿੱਥੇ ਜਾਨ ਰਹਿ ਗਈ ਚੀਜ਼ਾਂ ਚ ਕੁਛ ਚੀਜ਼ ਕੋਈ ਸਾਫ਼ ਸੁਥਰੀ ਰਹਿ ਹੀ ਨਹੀਂ ਗਈ ਹੁੰਦਾ
ਹਾਂਜੀ ਹਾਂਜੀ ਹੁਣ ਤਾਂ ਦੁੱਧ ਵਿੱਚ ਵਿੱਚ ਵੀ ਦੇਖਲੋ ਤੁਹਾਨੂੰ ਪਤਾ ਹੀ ਹੈ ਦੁੱਧ ਵੀ ਟੀਕੇ ਲਾ ਲਾ ਕੇ ਹਨਾ ਕਿੰਨਾ ਉਹ ਕਰਦੇ ਨੇ, ਪਸੂਆਂ ਦੇ।
ਹਾਂ, ਹਾਂ, ਬਿਲਕੁਲ ਸਹੀ ਗੱਲ ਏ। ਨਹੀਂ ਤੁਹਾਨੂੰ ਮਿਲਾਵਟ ਕਰ ਦੇਣਗੇ ਫੱਟ ਫੂਟ ਪਾਉਣਗੇ ਜਿਹੜੇ ਤਾਜ਼ਾ ਦਿਆਂ ਹੀ ਨਹੀਂ ਗ ਅੱਜ ਕੱਲ ਹਨਾ ਵਾਂ ਦੁੱਧ ਜਿਵੇਂ ਹੁੰਦਾ ਵੀ ਪਿੰਡਾਂ ਚ ਮਿਲ ਜਾ ਨਾ ਥੋੜਾ ਸਭ ਮਾਨ ਫਰਸ਼
ਹਾਂਜੀ ਹਾਂਜੀ ਪਿੰਡਾਂ ਵਿੱਚ ਵਧੀਆ ਮਿਲਦਾ ਪਿੰਡਾਂ ਵਿੱਚ ਦੇਖੋ ਦਹੀਂ ਲੱਸੀ ਪੂਰੀ ਵਧੀਆ ਮਿਲਦੀ ਲੱਸੀ ਵੀ ਲੋਕ ਹਨ ਨਾ ਘਰੇ ਬਣਾ ਲੈਂਦੇ ਆ ਕਿਉਂਕਿ ਪਿੰਡਾਂ ਵਿੱਚ ਬਹੁਤ ਘੱਟ ਲੋਕ ਪੈਕਟ ਵਾਲੀ ਚੀਜ਼ ਵਰਤਦੇ ਆ ਨਾ ਤਾਂ ਚੀਜ਼ ਦਹੀਂ ਵਗੈਰਾ ਪੈਕਟ ਵਾਲੀ ਵਰਤਦੇ ਆ ਨਾ ਲੱਸੀ ਨਾ ਦੁੱਧ
ਹਾਂ ਘਰ ਹੀ ਜਮਾਂਦੇ ਨੇ ਆਹੋ
ਹਾਂਜੀ ਹਾਂਜੀ ਪਰ ਸ਼ਹਿਰਾਂ ਵਿੱਚ ਇਹ ਚੀਜ਼ਾਂ ਬਹੁਤ ਨੇ ਬਾਕੀ ਸਾਰੇ ਲੋਕ ਲੱਸੀ ਦਹੀਂ ਵਗੈਰਾ ਪੈਕਟਾਂ ਚ ਵੀ ਲੈ ਕੇ ਆਉਂਦੇ
ਹਾਂ ਚਲੋ ਠੀਕ ਹੈ ਫੇਰ ਮੈਂ ਤੁਹਾਨੂੰ ਕਦੀ ਹੈ ਹਾਂ ਜੀ ਸਤਿ ਸ੍ਰੀ ਅਕਾਲ ਜੀ
ਯਾਰ ਕੱਟ ਨੀ ਹੁੰਦਾ ਤੁਸੀਂ ਆਪਦੇ ਵਾਲੀ ਸਾਈਡੋ ਕੱਟਿਓ